ਸਤਿ ਸ੍ਰੀ ਅਕਾਲ ਭੈਣ ਜੀ।
ਕੀ ਹਾਲ
ਵਧੀਆ ਵ ਕੀ ਹਾਲ ਜੀ ਤੁਸੀਂ ਆਪਣਾ ਸੁਣਾਓ। ਘਰ ਪਰਿਵਾਰ ਕਿਸ ਤਰ੍ਹਾਂ, ਹਾਂਜੀ ਕੀ ਕਰ ਰਹੇ ਸੋ
ਬਸ ਜੀ ਬੈਠੇ ਹੋਏ ਸੀ।
ਹਾਂਜੀ ਔਰ ਮੈਂ ਕਿਹਾ ਸਵੇਰੇ ਉੱਠਣ ਨਾਲ ਤੇ ਬੜੇ ਫਾਇਦੇ ਹੁੰਦੇ ਨੇ।
ਹਾਂਜੀ ਭੈਣਜੀ ਅਸੀਂ ਲੋਕ ਹੀ ਸਵੇਰੇ ਉੱਠ ਜਾਂਦੇ ਹਾਂ। ਅਸੀਂ ਲੋਕੀ ਤੇ ਸਾਰੇ ਉੱਠ ਜਾਂਦੇ ਹਾਂ ਭੈਣ ਜੀ, ਇਸ ਟਾਈਮ ਫਿਰ ਥੱਕ ਜਾਂਦੇ ਹਾਂ ਗੁਰਦੁਆਰਿਆਂ ਤੋਂ ਆ ਕੇ, ਫਿਰ ਹੁੰਦਾ ਥੋੜ੍ਹਾ ਆਰਾਮ ਕਰ ਲਈਏ ਇਸ ਪਿੱਛੇ ਸਵੇਰੇ ਜਲਦੀ ਉੱਠ ਜਾਂਦੇ ਹਾਂ ਨਾ ਅਸੀਂ ਤੇ ਇਸ ਪਿੱਛੇ ਹੁਣ ਆਰਾਮ ਕਰਦੇ ਹਾਂ ਇਸ ਟਾਈਮ।
ਸਾਡੇ ਘਰ ਭੈਣ ਜੀ ਬੱਚੇ ਦੇ ਸਾਡੇ ਉੱਠਦੇ ਕੋਈ ਨੀ ਕਿਉਂਕਿ ਸਾਡੀ ਮਾਤਾ ਜੀ ਸਨ ਨਾ ਤ ਉਹ ਬੱਚਿਆਂ ਨੂੰ ਉੱਠਣ ਨੀ ਦਿੰਦੇ
ਨਹੀਂ ਭੈਣ ਜੀ ਉਹਨਾਂ ਨੂੰ ਉਹਨਾਂ ਨੂੰ ਸਮਝਾਓ ਨਾ ਸਵੇਰੇ ਜਲਦੀ ਉੱਠਣ ਦੇ ਕਿੰਨੇ ਫ਼ਾਇਦੇ ਹੁੰਦੇ ਨੇ।
ਉਹ ਸਾਡੇ ਬਜ਼ੁਰਗ ਨੇ ਨਾ ਅਸੀਂ ਜੋ ਕਹਿੰਦੇ ਨੇ ਨਾ ਭੈਣ ਜੀ ਉਹਨਾਂ ਦਾ ਕਹਿਣਾ ਮੰਨਦੇ ਹਾਂ ਪਰ ਉਹਨਾਂ ਨੇ ਇਹ ਨੀ ਬੱਚੇ ਜਿਹੜੇ ਨੇ ਉਹ ਪਿੱਛੇ ਪਿੱਛੇ ਹੋਈ ਜਾਂਦੇ ਨੇ। ਸਵੇਰੇ ਸਵੇਰੇ ਉੱਠਣ ਤੇ ਆਪਣਾ ਕੰਮ ਕਰ ਲੈਣ
ਉਹਨਾਂ ਨੂੰ ਸਮਝਾਓ ਕੋਲ ਬਿਠਾ ਕੇ ਇੱਕ ਵਾਰੀ ਸਵੇਰੇ ਉੱਠਣ ਦੇ ਕਿੰਨੇ ਫਾਇਦੇ ਹੁੰਦੇ ਨੇ ਉਹ ਇੱਕ ਵਾਰੀ ਸਵੇਰੇ ਉੱਠ ਕੇ ਆਪਣੇ ਸਾਰੇ ਕੰਮ ਕਰ ਲੈਣਗੇ ਤੇ ਸਾਰਾ ਦਿਨ ਉਹ ਪਰੇਸ਼ਾਨੀ ਨ ਹੋਏਗੀ ਉਹਨਾਂ ਨੂੰ ਸਾਰੇ ਕੰਮ ਉਹਨਾਂ ਦੇ ਚੰਗੀ ਤਰ੍ਹਾਂ ਕੰਮ ਪੂਰੇ ਹੋ ਜਾਣਗੇ
ਉਓਹੀ ਤੇ ਮੈਂ ਤੇ ਬੱਚਿਆਂ ਨੂੰ ਇਹੀ ਕਹਿਣੀ ਆ ਨਾ ਬੱਚੇ ਉਹ ਸਵੇਰੇ ਉੱਠ ਕੇ ਪੜ੍ਹ ਲੋ ਸਵੇਰੇ ਪਹਿਲੇ ਮੈਂ ਕਹਿਣੀ ਆ ਬੱਚਿਆਂ ਨੂੰ ਉੱਠੋ ਨਹਾੋ ਧੋਵੋ ਪਾਠ ਕਰੋ ਗੁਰਦੁਆਰੇ ਮੱਥਾ ਟੇਕ ਆਓ ਜੇ ਫਿਰ ਆ ਕੇ ਆਪਣਾ ਕੁਛ ਖਾਣਾ ਨੇ ਜਾਂ ਚਾਹ ਦੁੱਧ ਲੈਣੀ ਨੇ ਜੋ ਕੁਛ ਵੀ ਲਵੋ ਲੈ ਕੇ ਖਾਓ ਖਾ ਕੇ ਆਰਾਮ ਨਾਲ ਬਹਿ ਕੇ ਪੜ੍ਹ ਲਓ ਜਿਹੜਾ ਘੰਟਾ ਤੁਸੀਂ ਪੜ੍ਹ ਲਓਗੇ ਨਾ ਬੱਚੇ ਤਾਂ ਉਹੀ ਤੁਹਾਡੇ ਜੋ ਜੀਵਨ ਅੱਛਾ ਬਣ ਜਾਏਗਾ ਤੁਹਾਡੇ ਨੰਬਰ ਅੱਛੇ ਆ ਜਾਣਗੇ
ਸਵੇਰੇ ਉੱਠਿਆ ਪੜ੍ਹ ਲਓ ਨਾ ਕਦੀ ਵੀ ਭੁੱਲਦਾ ਨੀ ਹੈਗਾ ਭੈਣ ਜਜੀ ਸਾਡੇ ਘਰ ਦੇ ਬੱਚੇ ਤੇ ਇਂਝ ਕਰਦੇ ਨੇ ਸਵੇਰੇ ਸਵੇਰੇ ਉੱਠ ਜਾਂਦੇ ਸਾਡੇ ਪਰਿਵਾਰ ਚ ਤੇ ਸਾਰੇ ਸਵੇਰੇ ਸਵੇਰੇ ਉੱਠ ਜਾਂਦੇ ਨੇ ਸਵੇਰੇ ਸਵੇਰੇ ਉੱਠ ਕੇ ਗੁਰਦੁਆਰਿਆਂ ਚਲੇ ਜਾਂਦੇ ਨੇ ਆਪਣੇ ਆਪਣੇ ਤੇ ਅਸੀਂ ਘਰ ਦਾ ਕੰਮ ਨਿਪਟਾ ਲੈਂਦੇ ਹਾਂ ਘਰ ਦਾ ਕੰਮ ਕਰਕੇ ਆਪਣਾ ਰੋਟੀ ਪਾਣੀ ਬਣਾ ਕੇ ਵਿਹਲੇ ਹੋ ਜਾਂਦੇ ਹਾਂ ਫਿਰ ਸਾਡੇ ਅੱਜ ਕੱਲ੍ਹ ਪਾਠ ਚੱਲਦੇ ਪਏ ਨੇ ਅਸੀਂ ਗੁਰਦੁਆਰੇ ਟੁਰ ਜਾਂਦੇ ਹਾਂ ਇਸ ਵੇਲੇ ਆਉਂਦੇ ਹਾਂੁਣ ਗੁਰਦੁਰਿਆਂ ਤੋਂ ਰੋਟੀ ਰੋਟੀ ਖਾ ਕੇ ਤੇ ਹੁਣ ਥੋੜਾ ਆਰਾਮ ਵੀ ਹੋ ਜਾਂਦਾ ਬੱਚੇ ਵੀ ਆਰਾਮ ਕਰ ਲੈਂਦੇ ਨੇ ਅਸੀਂ ਭਾੇ ਨਹੀਂ ਤੇ ਬਾਰਾਂ ਬਾਰਾਂ ਵਜੇ ਤੱਕ ਸੁੱਤੇ ਰਹਿਣ ਤੇ ਨਾ ਨੀਂ ਇੱਧਰ ਕਿੱਥੋਂ ਆਉਣੀ ਹੈ
ਉਹ ਫੇਿਰ ਰਾਤੀ ਨ ਭੈਣ ਜੀ ਸੁਣਦੇ ਨਾ ਬੱਚੇ ਰਾਤੀ ਤੱਕ ਜਗਰਾਤੇ ਕਰਦੇ ਰਹਿੰਦੇ ਨੇ ਨਾ ਉਹ ਫੇਿਰ ਉਹ ਟੀਵੀਆਂ ਅੱਗੇ ਬੈਠੇ ਰਹਿੰਦੇ ਹੈਗੇ ਨੇ
ਸਵੇਰੇ ਭੈਣ ਜਜੀ ਬੱਚਿਆਂ ਨੂੰ ਸਮਝਾਓ ਸਵੇਰੇ ਉੱਠਣ ਦੇ ਕਿੰਨੇ ਫਾਇਦੇ ਹੁੰਦੇ ਨੇ ਉਹਨਾਂ ਦੀ ਬਿਮਾਰੀਆਂ ਨੀ ਉਹਨਾਂ ਨੂੰ ਲੱਗਣਗੀਆਂ ਚੰਗੀਆਂ ਆਦਤਾਂ ਪੈ ਜਾਣਗੀਆਂ ਅਹ ਬਿਮਾਰੀਆਂ ਤੋਂ ਬਚੇ ਰਹਿਣਗੇ ਐਥਿ ਬ੍ਰਹਿਡ ਗਗੇ ਹਲਦੀ ਰਹਿਣਗੇ
ਇਹ ਤੇ ਹੈ ਹੀ ਹੈ ਭੈਣ ਜ ਪਰ ਉਹਨੂੰ ਬੱਚੇ ਮੰਨਦੇ ਹੀ ਕੋਈ ਨੀ ਮੈਂ ਤੇ ਉਹਨਾਂ ਨੂੰ ਪਿਆਰ ਲਾਡ ਨਾਲ ਕਰਕੇ ਉਠਾਉਂਦੀ ਰਹਿੰਦੀ ਹਾਂ ਬਹੁਤ ਪਿਆਰ ਦਿੰਦੀ ਹਾਂ ਮੈਂ ਤੇ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਦਿੰਦੀ ਰਹਿੰਦੀ ਹਾਂ ਬਈ ਤੁਹਾਨੂੰ ਮੈਂ ਇਹ ਲੈ ਦਾਂਗੀ ਅੱਜ ਮੈਂ ਤੁਹਾਨੂੰ ਇੱਥੇ ਘੁਮਾਉਣ ਲੈ ਜਾਗੀ ਹੁਣ ਤੁਹਾਡੀਆਂ ਫਿਰ ਛੁੱਟੀਆਂ ਹੋ ਜਾਣਗੀਆਂ ਤੁਸੀਂ ਨਾਲ ਥੱਲਣਾ ਸਾਰੇ ਅਸੀਂ ਘੁੰਮ ਕੇ ਆਵਾਂਗੇ ਤੁਹਾਨੂੰ ਪਾਰਕ ਲੈ ਜਾਵਾਂਗੀ ਉੱਥੇ ਝੂਲੇ ਲੱਗੇ ਹੋਏ ਨੇ ਬੜੇ ਅੱਛੇ ਅੱਛੇ ਤੁਹਾਨੂੰ ਪਿੱਛੇ ਦੇਖੋਗੇ ਤੁਹਾਨੂੰ ਕਿ ਤਰ
ਸਾਡੇ ਇੱਥੇ ਗੁਰਦੁਆਰੇ ਤੇ ਭੈਣ ਜੀ ਸਵੇਰੇ ਸਵੇਰੇ ਨਿਤਨੇਮ ਹੁੰਦਾ ਸੁਖਮਨੀ ਸਾਹਿਬ ਆੁੰਦਾ ਸਾਰੇ ਬ ਸਾਰੇ ਸਾਡੇ ਘਰ ਦੇ ਉੱਥੇ ਚਲੇ ਜਾਂਦੇ ਨੇ ਉੱਥੇ ਪਹਿਲੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਨਿਤਨੇਮ ਆੁੰਂਦਾ ਪੰਜ ਬਾਣੀਆਂ ਦਾ ਉਸ ਤੋਂ ਬਾਅਦ ਇਹਨਾਂ ਨੇ ਲੰਗਰ ਲਾਇਆ ਹੈ ਭੈਣ ਜੀ ਗੁਰਦੁਆਰੇ ਜਦੋਂ ਨਿਤਨੇਮ ਕਰ ਲੈਂਦੇ ਨੇ ਬੱਚੇ ਅ ਲਾਲਚ ਪਿੱਛੇ ਗੁਰਦੁਆਰੇ ਆਉਂਦੇ ਨੇ ਉਹਨਾਂ ਨੂੰ ਫਿਰ ਲੰਗਰ ਦਿੰਦੇ ਨੇ ਬੱਚੇ ਅ ਖੁਸ਼ੀ ਪਿੱਛੇ ਦੌੜੇ ਦੌੜੇ ਸਵੇਰੇ ਸਵੇਰੇ ਉੱਠ ਜਾਂਦੇ ਨੇ ਤੇ ਜਾਂਦੇ ਨੇ ਕਿ ਅਸੀਂ ਵੀ ਪਾਠ ਕਰਨਾ ਤੇ ਸਾਨੂੰ ਲੰਗਰ ਮਿਲੇਗਾ ਤੁਹਾਡੇ ਇੱਥੇ ਕੋਈ ਕੰਮ ਨੀ ਇਸਰ ਦਾ ਭੈਣਜੀ
ਸਾਡੇ ਭੈਣ ਜ ਅਸੀਂ ਵੀ ਤੇ ਅਸੀਂ ਵੱਡੇ ਤੇ ਗੁਰਦੁਆਰੇ ਜਾਂਦੇ ਹਾਂ ਸਵੇਰੇ ਉੱਠਦੇ ਅਸੀਂ ਤੇ ਅੰਮ੍ਰਿਤ ਵੇਲੇ ਉੱਠ ਜਾਂਦੇ ਹਾਂ ਵੱਡੇ
ਤੁਹਾਡੇ ਸਰਦਾਰ ਜੁੜ ਜਾਂਦੇ ਨੇ ਭੈਜੀ
ਹਾਂ ਮੇਰੇ ਸਰਦਾਰ ਜੀ ਤੋੜ ਜਾਂਦੇ ਨੇ ਮੁਮ੍ਰਤ ਵੱਲ ਜਾਂਦੇ ਨੇ ਉਹ ਤੇ ਹਾਂ ਉਹ ਵੀ ਢਾਈ ਤਿੰਨ ਵਜੇ ਉੱਠ ਜਾਂਦੇ ਨੇ ਉਹ ਤਾਂ ਆਪਣਾ ਬਹਿ ਕੇ ਅੱਧਾ ਇੱਕ ਘੰਟਾ ਸਿਮਰਨ ਕਰਦੇ ਨੇ ਕਰਕੇ ਤੇ ਫਿਰ ਨਹਾਦੇ ਨਹਾ ਕੇ ਫੇਰ ਉਹ ਆਪਣਾ ਪਾਠ ਨਿਤਨੇਮ ਕਰਕੇ ਫਿਰ ਥੋੜਾ ਜਿਹਾ ਕਰਕੇ ਤੇ ਫਿਰ ਗੁਰਦੁਆਰੇ ਚਲੇ ਜਾਂਦੇ ਨੇ ਭੈਜੀ ਉਹ ਓਥੋਂ ਫੇਰ ਆਉਂਦੇ ਨੇ ਦਸ ਵਜੇ ਨਾਲ ਅ ਆਪਣਾ ਦਸ ਵਜੇ ਆਇਆ ਨਾਸ਼ਤਾ ਨੁਸ਼ਤਾ ਕੀਤਾ ਤੇ ਆਪਣਾ ਫਿਰ ਕੰਮ ਤੇ ਨਿਕਲ ਜਾਂਦੇ ਨੇ ਤੇ ਬੱਚੇ ਦੇ ਇਹਨਾਂ ਬੱਚਿਆਂ ਦੇ ਹੁਣ ਵੀ ਉਹ ਵਾਲੀਆਂ ਨੂੰ ਬੱਚਿਆਂ ਹੁੰਦੀਆਂ ਤੇ ਉਹ ਬੱਚੇ ਵੀ ਥੋੜੇ ਜਿਹੇ ਇਸ ਟਾਈਪ ਦੇ ਹੋ ਗਏ ਨੇ ਕਿ ਬਈ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਮੰਮੀ ਪਾਪਾ ਘੁਮਾਣ ਲੈ ਜਾਣ ਸਾਡੇ ਬਈ ਮਾਤਾ ਸਭ ਦੇ ਮਾਤਾ ਪਿਤਾ ਤਾਂ ਜਾਂਦੇ ਨੇ ਘੁਮਾਣ ਲੈਣ ਤੁਸੀਂ ਤਾਂ ਕੋਈ ਜਾਂਦੇ ਨੀ ਹੋਗੇ ਉਹ ਮੈਂ ਕਿਹਾ ਸਾਰੀ ਉਮਰ ਤੇ ਖੇਲਣਾ ਖਾਣਾ ਵੀ ਹੈ ਤੇ ਘੁੰਮਣਾ ਵੀ ਹੈ ਤੇ ਥੋੜਾ ਜਿਹੜਾ ਅੰਮ੍ਰਿਤ ਵੇਲੇ ਤੁਸੀਂ ਉੱਠੋ ਨਾ ਤੇ ਆਪਣੀ ਪੜ੍ਹਾਈ ਥੋੜ੍ਹੀ ਜਿਹੀ ਕਰ ਲਓ ਪਹਿਲੇ ਜਿਹੜੇ ਤੁਹਾਨੂੰ ੁੱਟੀ
ਭੈਣਜੀ ਪਿੱਛੇ ਬੱਚਿਆਂ ਨੂੰ ਸਵੇਰੇ ਸਵੇਰੇ ਉਠਾ ਦਿੰਦੇ ਹਾਂ ਉੱਠ ਕੇ ਨਾ ਹਾਂ ਧੋ ਕੇ ਆਪਣਾ ਗੁਰਦੁਆਰੇ ਪਾਠ ਕਰ ਆਉਂਦੇ ਨੇ ਆ ਕੇ ਫਿਰ ਨਾਸ਼ਤਾ ਪਾਣੀ ਖਾਂਦੇ ਨੇ ਤੇ ਉਸ ਤੋਂ ਬਾਅਦ ਆਪਣੀ ਕਾਪੀਆਂ ਲੈ ਕੇ ਬਹਿ ਜਾਂਦੇ ਨੇ ਆਪਣਾ ਛੁਟੀਆਂ ਦਾ ਕੰਮ ਜਿਹੜਾ ਉਹ ਨੂੰ ਮਿਲਿਆ ਹੋਇਆ ਉਹ ਕਰਨ ਬਹਿ ਜਾਂਦੇ ਨੇ ਫਾਇਲਾਂ ਸ਼ਾਇਲਾਂ ਜਿਹੜੀਆਂ ਉਹਨਾਂ ਨੇ ਬਣਾਉਣੀਆਂ ਨੇ ਉਹ ਬਣਾਉਂਦੇ ਰਹਿੰਦੇ ਨੇ ਤੇ ਇਸ ਵੇਲੇ ਰੋਟੀ -ਰੋਟੀ ਖਾ ਕੇ ਥੱਕ ਟੁੱਟ ਜਾਂਦੇ ਨੇ ਫਿਰ ਸੋ ਜਾਂਦੇ ਨੇ ਇਸ ਭਾਨੇ ਸਾਰੇ ਪਰਿਵਾਰ ਘਰ ਦੇ ਸਾਰੇ ਅਹ ਪਰਿਵਾਰ ਦੇ ਲੋਕੀ ਅਹ ਆਰਾਮ ਵੀ ਕਰ ਲੈਂਦੇ ਨੇ ਤੇ ਸ ਸ਼ਾਂਤੀ ਵਿੱਚ ਸਭ ਨੂੰ ਆਰਾਮ ਵੀ
ਮੈਂ ਤੇ ਉਹੀ ਬੱਚਿਆਂ ਨੂੰ ਕਹਿਦੀ ਹਾਂ ਮੈਂ ਕਿਹਾ ਦੇਖੋ ਉਹ ਬੱਚਾ ਕਿਤਨਾ ਅੱਛਾ ਹੈਗਾ ਹੈ। ਸਵੇਰੇ ਗੁਰਦੁਆਰੇ ਵੀ ਆਇਆ ਹੁੰਦਾ ਹੈ। ਉਹਨਾਂ ਦਾ ਬੱਚਾ ਦੇਖੋ ਔਰ ਕੁੜੀਆਂ ਵੀ ਆਈਆਂ ਹੁੰਦੀਆਂ ਨੇ ਸਾਰਾ ਪਰਿਵਾਰ ਬੈਠਾ ਹੁੰਦਾ ਤੇ ਦੇਖ ਕੇ ਮਨ ਕਿਤਨਾ ਖੁਸ਼ ਹੁੰਦਾ। ਕਿ ਸਾਰਾ ਦੇਖੋ ਪਰਿਵਾਰ ਆਇਆ ਸਾਡੇ ਪਰਿਵਾਰ 'ਚ ਦੋ ਅਸੀਂ ਬੀਆਂ ਬੀਬੀ ਦੋਨੋ ਆਦਮੀਆਂ ਵੀ ਹੋਏ ਤੇ ਅੱਛਾ ਥੋੜਾ ਨਾ ਲੱਗਦਾ ਲੋਕਾਂ ਦੇ ਪਰਿਵਾਰ ਜਾਂਦੇ ਨੇ ਨਾਲ ਬੱਚੇ ਜਾਂਦੇ ਨੇ ਕਿਤਨਾ ਮਨ ਖੁਸ਼ ਹੁੰਦਾ ਤੇ ਬੱਚ ਤੇ ਜਦ ਬਾਣੀ ਪੜ੍ਹਦੇ ਨੇ ਹੋਰ ਦੇਖ ਕੇ ਮਨ ਖੁਸ਼ ਹੁੰਦਾ ਕਿ ਬੱਚੇ ਦੇਖੋ ਅਗਲੇ ਦੇ ਪੜ੍ਹਦੇ ਨੇ ਤੁਹਾਡੇ ਬੱਚੇ ਤਾਂ ਭੈਜੀ ਲਾਏ ਕੇ ਸਵੇਰੇ ਹੁਸ਼ਿਆਰ ਵੀ ਨੇ ਸਵੇਰੇ ਉੱਠ ਜਾਂਦੇ ਨੇ ਅੰਮ੍ਰਿਤ ਵੇਲੇ ਤੁਹਾਡੇ ਬੱਚੇ ਉੱਠ ਜਾਂਦੇ ਨੇ
ਭੈਣ ਜੀ ਸਾਨੂੰ ਤਾਂ ਸੋਰ ਮਚਾਉਣ ਦੀ ਲੋੜ ਹੀ ਨਹੀ ਪੈਂਦੀ ਇੱਕ ਆਵਾਜ਼ ਲਗਾਉਂਦੇ ਨੇ ਸਾਰੇ ਬੱਚੇ ਮਿੰਟਾਂ ਚੱਠ ਕੇ ਖੜੇ ਹੋ ਜਾਂਦੇ ਨੇ ਨਹਾਉਣ ਦੀ ਵਾਰੀਆਂ ਲੱਗ ਜਾਂਦੀਆਂ ਨੇ ਭੈਣ ਜਜੀ ਬਾਥਰੂਮ ਦੇ ਬਾਹਰ ਸਾਰੇ ਅਹ ਗੁਸਲਖਾਨੇ ਦੇ ਬਾਹਰ ਸਾਰੇ ਖੜੇ ਹੋਦੇ ਨੇ ਲਾਈਨਾਂ ਲਾ ਕੇ ਫੱਟਾਫਟ ਨਹਾਈ ਜਾਓ ਤੇ ਬਾਹਰ ਨਿਕਲੀ ਜਾਓ ਨਾਈ ਜਾਓ ਨਵੀਂ ਜਾਓ ਫਿਰ ਫਟਾਫਟ ਜੋ ਪਹਿਲੇ ਕੱਪੜੇ ਪਾ ਲਣ ਤਾਂ ਦੌੜ ਜਾਂਦਾ ਗੁਰਦੁਆਰੇ ਜੋ ਪਹਿਲੇ ਕੱਪੜੇ ਪਾਲੈਦਾ ਦੌੜ ਜਾਂਦਾ ਗੁਰਦੁਆਰੇ।
ਉਹੀ ਤਾਂ ਫੇਰ ਤੁਹਾਡਾ ਤਾਂ ਹੀ ਤਾਂ ਸਾਰਾ ਕੰਮ ਫੱਟੋ ਫੱਟ ਸਵੇਰੇ ਖਤਮ ਖ਼ਤਮ ਹੋ ਜਾਂਦਾ ਨਾ ਤੁਹਾਡਾ ਤੇ ਤੁਸੀਂ ਖਾਲੀ ਹੋ ਜਾਂਦੇ ਹੋ। ਮੈਂ ਤਾਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਹੈਗੀ ਕਿਉਂਕਿ ਬੱਚੇ ਸਾਡੇ ਉੱਠਦੇ ਲੇਟ ਹੈਗੇ ਨੇ ਮੈਂ ਤੁੋਨਾਂ ਬੱਚਿਆਂ ਨੂੰ ਇਹ ਸਮਝ ਸਾਨੂੰ ਸੇਰੇ ਉਠਣ ਨਾਲ ਬੜੇ ਲਾਭ ਆਉਂਦੇ ਨੇ ਬੱਚੇ ਉਹ ਉਹਦੇ ਨਾਲ ਬੜਾ ਸੁੱਖ ਬਣਦਾ ਇੱਕ ਤਾਂ ਘਰ ਦਾ ਸੁੱਖ ਬਣ ਜਾਂਦਾ ਹੈਂ। ਤੇ ਇੱਕ ਤਾਂ ਸਾਰਾ ਪਰਿਵਾਰ ਸਵੇਰੇ ਗੁਰਦੁਆਰੇ ਉੱਥੇ ਚਲੇ ਗਏ ਇਕੱਠੇ ਆ ਗਏ ਇਕੱਠੇ ਨਾਸ਼ਤਾ ਕਰ ਲਿੱਤਾ ਕਿ ਇਹ ਕੋਈ ਘਟ ਤੇ ਥੜ੍ਹਾ ਇਹ ਸਭ- ਸਭ ਤੋਂ ਵੱਡਾ ਸੁੱਖ ਹੈਗਾ ਨਾ ਅੰਮ੍ਰਿਤ ਵੇਲੇ ਉੱਠਣੇ ਨਾਲ ਬੜੇ ਸੁੱਖ ਹੁੰਦੇ ਨੇ ਭੈਜੀ
ਚਲੋ ਕੋਈ ਨੀ ਭੈਣ ਜੀ ਤੁਸੀਂ ਆਪਣੇ ਪਰਿਵਾਰ ਬੱਚਿਆਂ ਨੂੰ ਉੱਥੇ ਬਿਠਾਓ ਤੇ ਉਹਨਾਂ ਨੂੰ ਸਮਝਾਓ ਕਿੰਨੇ ਫ਼ਾਇਦੇ ਹੈਗੇ ਨੇ ਸਵੇਰੇ ਉੱਠਣ ਦੇ ਫਿਰ ਤੁਹਾਡੇ ਬੱਚੇ ਸਮਝ ਜਾਣਗੇ ਤੇ ਕੱਲ ਤੂੰ ਗੁਰਦੁਆਰੇ ਆਉਣਾ ਸ਼ੁਰੂ ਕਰ ਦੇਣਗੇ। ਠੀਕ ਹੈ। ਭੈਣ ਜ ਹੋਰ ਘਰ ਸਭ ਠੀਕ ਠਾਕ ਹੈ। ਤੁਹਾਡੇ।
ਪੈਨਜੀ ਸ ਠੀਕ ਐ ਜੀ।
ਬੱਚਿਆਂ ਦਾ ਕੰਮ ਕਾਜ ਹੀ ਚੱਲਦਾ ਪਿਆ
ਹਾਂਜੀ।
ਬੱਚਿਆਂ ਦਾ ਕੰਮ ਕਾਜ ਠੀਕ
ਹਾਂਜੀ ਕੰਮ ਤੇ ਭੈ ਜੀ ਠੀਕ ਚੱਲ ਰਿਹਾ ਹੈਗਾ ਪਰ ਉਹ ਵੱਡਾ ਜਦ ਮੇਰਾ ਮੁੰਡਾ ਸਵੇਰੇ ਉੱਠ ਜਾਂਦਾ ਹੈਗਾ ਤਾਂ ਆਪਣਾ ਕੰਮ ਵੀ ਉਹਦੇ ਤੇ ਸਾਰੇ
ਤੁਹਾਡੇ ਘਰ ਤੇ ਭੈਣਜੀ ਬਾਬਾ ਜੀ ਦਾ ਪ੍ਰਕਾਸ਼ ਵੀ ਹੈਗਾ ਨਾ
ਬਾਬਾ ਜੀ ਦਾ ਹੈਗਾ। ਉਹ ਤੇ ਸਵੇਰੇ ਸੋਹਰਾ ਸਾਬ ਸੰਨਾ ਤਾਂ ਦਾ ਸਾਡੇ ਘਰ ਪ੍ਰਕਾਸ਼ ਹੁੰਦਾ ਹੈ।
ਹਾਂ ਤੇ ਫੇਿਰ ਤੇ ਤੁਹਾਡੇ ਬੱਚੇ ਜਲਦੀ ਉੱਠ ਜਾਂਦੇ ਹੋਣਗੇ ਫੇਿਰ ਕਿਉਂ ਨੀ ਉੱਠਦੇ ਤੁਹਾਡੇ ਬੱਚੇ
ਦੋਨੋ ਬੱਚੇ ਨੇ ਲਾਡਲੇ ਕਰਕੇ ਉੱਠਦੇ ਕੋਈ ਨੀ ਹੈਗੇ ਪੈਣਜੀ-
ਇਹਨਾਂ ਨੂੰ ਵੀ ਆਦਤ ਪਾਓ ਪੈਣਜੀ ਜੀ ਬਾਬਾ ਜੀ ਨਾਲ ਜੋੜੋ ਇਹਨਾਂ ਨੂੰ ਪ੍ਰਕਾਸ਼ ਦੀ ਆਦਤ ਪਾਓ ਪ੍ਰਕਾਸ਼ ਕਰਨਾ ਖਾਓ ਇਹਨਾਂ ਨੂੰ ਤੇ ਸਵੇਰੇ ਆਪੇ ਉੱਠਣਗੇ ਉਹਨਾਂ ਨੂੰ ਕੋਈ ਲਾਲਚ ਦਿਓ ਲਾਲਚ ਦੇ ਬਹਾਨੇ ਉਡਜਾਏ ਕਰਨਗੇ
ਹਾਂ ਤੇ ਹੈ ਹੀ ਹੈ ਪੈਣਜੀ- ਤੇ ਮੈਂ ਆਪ ਹੀ ਸੋਚਦੀ ਰਹਿੰਦੀ ਹਾਂ ਕਿ ਇਹਨਾਂ ਬੱਚਿਆਂ ਨੂੰ ਇਹਨਾਂ ਨੂੰ ਆਦਤ ਇਹੋ ਜਿਹੀ ਅੱਛੀ ਪਾ ਦੇਈਏ ਨਾ ਸਾਰੀ ਜ਼ਿੰਦਗੀ ਇਹਨਾਂ ਦਾ ਸੁੱਖ ਬਣ ਜਾਏਗਾ ਜਿੱਥੇ ਰਹਿਣਗੇ ਉੱਥੇ ਸੁ
ਹਾਂ ਆਪਣੇ ਬੱਚਿਆਂ ਨੂੰ ਸਿਖਾਓ ਕਿ ਬਈ ਇਸ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਰੋਜ਼ ਬੰਨ ਪਾਉਨੇ ਆਪਣੀ ਨੂੰਹ ਨੂੰਹ ਕ ਕਿਹਾ ਕਰੋ ਤੁਹਾਨੂੰ ਪਕਵਾਨ ਬਣਾ ਦਿਆ ਕਰੇ ਵਧੀਆ ਵਧੀਆ ਰੋਜ਼ ਬੱਚਿਆਂ ਲਾਲਚ ਦਿਆ ਕਰੋ ਅੱਜ ਤੁਹਾਨੂੰ ਇਹ ਖਵਾਵਾਂਗੇ ਅੱਜ ਤੁਹਾਨੂੰ ਉਹ ਖੁਵਾਵਾਂਗੇ ਤੇ ਆਪੇ ਲਾਲਚ ਨਾਲ ਉੱਠਣਗੇ
ਹਾਂ ਇਹ ਤੇ ਇਹ ਤੇ ਗੱਲ ਤੁਸੀਂ ਬਹੁਤ ਅੱਛੀ ਕੀਤੀ ਹੈ ਇਹ ਤੇ ਗੱਲ ਬਹੁਤ ਅੱਛੀ ਕੀਤੀ ਤੇ-
ਚਲੋ
ਠੀਕ ਹੈ ਪੈਣਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਜੀ-